ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਕਿਵੇਂ ਓ।
ਵਧੀਆ ਤੁਸੀਂ ਦੱਸੋ।
ਵਧੀਆ ਮੈਂ ਵੀ ਹੋਰ ਕੀ ਕਰਦੇ ਸੀ।
ਫ੍ਰੀ ਸੀ ਹੁਣ ਤਾਂ।
ਅੱਛਾ, ਹੋਰ ਘਰ ਪਰਿਵਾਰ ਸਾਰੇ ਵਧੀਆ।
ਹਾਂਜੀ ਵਧੀਆ ਤੁਸੀਂ ਦੱਸੋ।
ਸਾਡੇ ਵੀ, ਸਾਰੇ ਵਧੀਆ ਹੋਰ ਬਾਰਿਸ਼ ਬੁਰਿਸ਼। ਪਈ ਤੁਹਾਡੇ ਕਿ ਨਹੀਂ?
ਕੱਲ ਪਈ ਸੀਗੀ।
ਅੱਛਾ, ਅੱਜ ਬਿਲਕੁਲ ਵੀ ਨੀ ਹੈਗੀ।
ਨਹੀਂ ਅੱਜ ਨਹੀਂ।
ਠੀਕ ਹੈ, ਗਰਮੀ ਬਹੁਤ ਹੋ ਰਹੀ ਆ ਜੀ।
ਹਾਂ, ਗਰਮੀ ਤਾਂ ਹੈ ਅੱਜ ਧੁੱਪ ਜਿਹੀ ਨਿਕਲ ਆਈ ਪਹਿਲਾਂ ਬਦਲਵਾਈ ਸੀ।
ਹਮ ਹਮ ਹੋਰ ਕੀ ਕਰਦੇ ਹੁੰਦੇ ਤੁਸੀਂ?
ਘਰ ਦੇ ਕੰਮ ਕਾਰ ਹੀ ਵਧੀਆ।
ਠੀਕ ਹੈ। ਹੋਰ, ਗੁਰੂ ਘਰ ਜਾਂਦੇ ਹੁੰਦੇ ਹੋ ਤੁਸੀਂ?
ਹਾਂਜੀ।
ਡੇਲੀ।
ਨਹੀਂ ਜਦੋਂ ਕੋਈ ਸਪੈਸ਼ਲ ਮਤਲਬ ਵੀ ਓਕੇਜਨ ਹੁੰਦਾ। ਜਾਂ ਜਿਵੇਂ ਗੁਰਪੁਰਬ, ਸੰਗਰਾਂਦ, ਮੱਸਿਆ ਐਵੇ ਦੇ ਉਹ ਤੇ। ਡੇਲੀ ਕੰਮਾਂ ਕਰਕੇ ਬੱਚੇ ਲੈ ਕੇ ਜਾਇਆ ਨੀ ਜਾਂਦਾ।
ਹਾਂਜੀ ਹਾਂ ਇਹ ਤਾਂ ਹੈਗਾ।
ਹਮ
ਹੋਰ
ਹੋਰ ਸਭ ਵਧੀਆ, ਤੁਸੀਂ ਸੁਣਾਓ ਆਪਣੀ!
ਆਪਣੇ ਵੀ ਸਾਰੇ ਵਧੀਆ।
ਤੁਹਾਡੇ ਹੈ ਬਾਰਿਸ਼ ਅੱਜ?
ਨਹੀਂ ਬਿਲਕੁਲ ਵੀ ਨਹੀਂ ਹੈਗੀ ਸਾਡੇ ਤਾਂ ਸਾਡੇ ਤਾਂ ਕੱਲ ਵੀ ਨਹੀਂ ਸੀ।
ਅੱਛਾ, ਇੱਥੇ ਕੱਲ ਤਾਂ ਬਹੁਤ ਮੀਹ ਪਿਆ ਸੀਗਾ।
ਚ ਵਧੀਆ ਜੇ ਬਾਰਿਸ਼ ਪੈ ਜਾਂਦਾ ਫੇਰ ਵਧੀਆ ਠੰਢ ਹੋ ਜਾਂਦੀ ਆ।
ਹਾਂ ਇਹ ਤਾਂ ਹੈ!
ਹਮ ਹੋਰ?
ਹੋਰ, ਸੁ ਕਈ ਥਾ ਤਾਂ ਰੋ, ਡੇਲੀ ਹੀ ਪੈਂਦਾ ਹੈ। ਕਈ ਜਗ੍ਹਾ 'ਤੇ ਤਾਂ।
ਹਾਂ ਤਾਂ ਹੀ, ਆਪਣੇ ਵੀ ਥੋੜ੍ਹਾ ਜਿਹਾ ਮੌਸਮ ਠੰਡਾ ਹੋ ਰਿਹਾ‌।
ਹਾਂ, ਅੰਮ੍ਰਿਤਸਰ ਕਣੀ ਡੇਲੀ ਪਿਆ।
ਠੀਕ ਹੈ।
ਜਲੰਧਰ ਔਰ ਲੁਧਿਆਣਾ।
ਹਾਂ, ਹੋਰ, ਤੁਸੀਂ ਘੁੰਮਣ ਨੀ ਗਏ ਕਿਤੇ?
ਨਹੀਂ।
ਅੱਛਾ। ਠੀਕ ਹੈ।
ਤੁਸੀਂ ਜਾਦੇ ਹੋ?
ਅਸੀਂ ਵੀ, ਪਿਛਲੇ ਸਾਲ ਹੀ ਗਏ ਸੀ, ਅੰਮ੍ਰਿਤਸਰ। ਅੰਮ੍ਰਿਤਸਰ ਗਏ ਸੀ। ਪਿਛਲੇ ਸਾਲ,
ਅੱਛਾ, ਚਲੋ, ਵਧੀਆ।
ਹਾਂਜੀ, ਹਾਂ।
ਹਾਂ, ਵਧੀਆ, ਜਗ੍ਹਾ ਦੇਖਣ ਲਈ।
ਹਾਂਜੀ, ਹਾਂਜੀ, ਫਿਰ, ਹਰੇਕ ਸਾਲ ਤਾਂ, ਕੋਈ ਲੈ ਕੇ ਵੀ ਨਹੀਂ ਜਾਂਦਾ ਹੈਗਾ। ਨਾ ਟਮ ਟਮ ਹੁੰਦਾ ਸੀਜਨ ਦਾ, ਟਮ ਹੁੰਦਾ ਨਾ ਟਮ ਫਿਰ।
ਹਾਂਜੀ, ਹੁਣ ਜੀਰੀ ਦਾ ਚੱਲਦਾ ਪਿਆ।
ਹਾਂਜੀ ਹਾਂਜੀ।
ਕੁਛ ਗਰਮੀ ਵੀ ਹੈ ਹੁਣ ਇਹ ਟਾਈਮ ਤਾਂ ਨਵੰਬਰ। ਅਕਤੂਬਰ, ਫਰਵਰੀ, ਮਾਰਚ, ਠੀਕ ਰਹਿੰਦੇ ਨੇ ਜਾਣ ਲਈ।
ਹਾਂ ਇਹ ਤਾਂ ਹੈਗਾ ਕੁਛ ਗਰਮੀ ਚ ਜਾਣ ਨੂੰ ਵੀ ਜੀਅ ਨਹੀਂ ਕਰਦਾ ਹੈਗਾ!
ਹਾਂ,
ਗਰਮੀ, ਬਹੁਤ ਜ਼ਿਆਦਾ ਨਾ।
ਫ ਗ ਮੌਸਮ,
ਫਿਰ ਇੱਕ ਜਦੋਂ ਬੱਚੇ ਹੁੰਦੇ ਨੇ, ਫਿਰ ਜ਼ਿਆਦਾ ਔਖਾ ਹੋ, ਜਾਂਦਾ ਜਾਣਾ।
ਉੱਥੇ, ਅੰਮ੍ਰਿਤਸਰ, ਮੱਥ ਟੇਕਣ ਵੀ ਬਹੁਤ ਜ਼ਿਆਦਾ ਟਾਈਮ ਲਗਦਾ ਤਨ ਚਾਖੰਡ, ਲੈਣ, ਹੁੰਦੀ ਹੈ।
ਹਾਂ, ਜਿਵੇਂ ਅਸੀਂ, ਆਹੀ ਟਾਈਮ ਗਏ ਸੀ। ਪਿਛਲੇ ਸਾਲ, ਵੀ ਫਿਰ, ਵੀ ਸਾਨੂੰ ਜਿਵੇਂ ਅਸੀਂ ਸਵੇਰੇ ਪੰਜ ਵਜੇ ਮੱਥਾ ਟੇਕਦੇ ਸੀਗੇ। ਫਿਰ, ਵੀ ਡੇਢ ਦੋ ਘੰਟੇ ਲੱਗ ਜਾਂਦੇ ਸੀ
ਅਛਾ, ਤੁਹਾਡੇ ਪਿੰਡਾਂ ਤੀਰਥ ਯਾਤਰਾ ਨਹੀਂ ਕਰ ਹੋਈ।
ਹਾਂ, ਜਾ ਰਹੇ ਨੀ ਪਤਾ ਨੀ ਹਜੇ ਗਈ ਨੀ, ਸ਼ਾਇਦ ਸਾਡੇ ਪਿੰਡੋਂ, ਤੁਹਾਡੇ, ਜਾਏ।
ਹਾਂ, ਸਾਡੇ ਦੋ ਤਿੰਨ ਵਾਰ, ਬਾ ਗਈੀਆਂ ਬੱਸਾਂ। ਗਏ ਸੀ, ਮੇਰੀ ਮੰਮੀ।
ਠੀਕ ਆ, ਕਹਿੰਦੇ ਉਹ ਦਿੰਦੇ, ਨੇ ਗਲਾਸ ਹਨਾ
ਹਾਂ, ਪਿੱਤਲ ਦਾ ਬਜ ਰੈ ਫਰ ਇੱਕ, ਪ੍ਰਸ਼ਾਦ ਵੇਰਕਾ ਦਾ।
ਕੀ, ਦਿੰਦੇ ਨੇ ਪ੍ਰਸ਼ਾਦ, ਅੱਛਾ, ਠੀਕ ਹੈ, ਚਲੋ ਵਧੀਆ।
ਰਹਿਣ ਲਈ ਵੀ, ਬਹੁਤ ਵਧੀਆ ਹੈਗਾ, ਕੀਤਾ ਹੋਇਆ। ਅਰੇਂਜਮੈਂਟ ਹੋ ਹੋਟਲ ਨੇ ਵੀ।
ਅੱਛਾ, ਸਰਾਂ ਵਿਚ ਰਹਿੰਦੇ ਹੋਣੇ, ਫੇਿਰ
ਨਹੀਂ, ਹੋਟਲ 'ਵੀਚ, ਉਹ ਬੁੱਕ ਕਿੱਥੇ ਹੋਏਣੀ। ਤੇ ਪਰਿਵਾਰ ਸ ਚਲੀ ਤੇ ਦੂਰ ਉਠ ਕੇ ਦਰਬਾਰ ਸਾਹਿਬ ਕਿਹੜੀ ਕੇ ਦੂਰ ਹ ਪਰਿਵਾਰ ਸਾਹਿਬ ਕੋਲ ਥੋੜਾ ਜਿਹਾ ਹੀ ਦੂਰ ਹੈ ਦਸ ਕੁ ਮਿੰਟ ਤੱਕ ਬਸ ਦਸ ਮਿੰਟ ਬਾਰੇ।
ਅੱਛਾ, ਚਲੋ ਵਧੀਆ, ਬਹਾਨੇ ਨਾਲ ਬੰਦਾ ਜਾਇਆ ਆਂਦਾ, ਨਹੀਂ ਜਾਇਆ ਵੀ ਨਹੀਂੀ, ਆਉਂਦਾ।
ਇਹ, ਤਾਂ ਹੈ ਹੀ। ਹੁਣ ਲਗਭਗ, ਤਿੰਨ ਚਾਰ ਵਾਰੀ ਦੋ ਦੋ ਬੱਸਾਂ ਵੱ ਗਈਆਂ, ਬਹੁਤ ਧੁਨੀੀਆਂ ਗਈ ਆ।
ਅੱਛਾ, ਵਧੀਆ, ਸਾਡੇ ਨਹੀਂੀ ਹਜੇ ਗਏ ਹੈਗੇ।
ਅੱਛਾ ਬਸ ਅਸੀਂ ਹੌਲੀ ਹੌਲੀ ਪਿੰਡਾਂ ਚ ਹੌਲੀ ਹੌਲੀ ਜਾਂਦੇ ਨੇਗੇ ਕਦੇ ਕਿਤੇ ਕਦੇ ਕਿਤੇ ਲੈ ਕੇ ਜਾਂਦੇ ਨੇ
ਹਾਂ ਇੱਕ ਦਮ ਨੀ ਲੈ ਕੇ ਆਉਂਦੀ
ਬਹੁਤ ਵਧੀਆ ਖਾਣ ਪੀਣ ਦਾ ਵੀ ਬਹੁਤ ਵਧੀਆ ਅਰੇਂਜਮੈਂਟ ਹੈ ਤਿੰਨ ਚਾਰ ਟਾਈਮ ਵਧੀਆ ਰੋਟੀ ਬਾਘਾ ਵਾਡਰ ਦਿਿਖਾਉਂਦੇ ਨੇ ਗ ਫਰੀ
ਅ ਕਿੰਨੇ ਦਿਨ ਲਾ ਕੇ ਆਉਂਦੇ ਨੇ ਫਿਰ
ਦੋ ਰਾਤਾਂ ਲੱਗਦੇ ਨੇ ਇੱਕ ਦਿਨ ਸਵੇਰੇ ਜਿਵੇਂ ਸੱਤ ਵਜੇ ਜਾਣਗੇ ਫਿਰ ਉਦੋਂ ਉਹ ਰਾਤ ਅਗਲੀ ਰਾ ਤਾਂ ਅਗਲੇ ਦਿਨ ਅੱਠ ਤੱਕ ਆਉਂਦੇ ਨੇ ਮਤਲਬ ਸ਼ਾਮ ਹੋ ਜਾਂਦੇ ਪੂਰੀ ਅੱਠ ਵ ਸੱਤ ਸੱਤ ਵੱਜੀ ਜਾਂਦੇ ਨੇ ਆਉਂਦੇ ਨੂੰ
ਠੀਕ ਆ ਫੇਿਰ ਕੀ ਕੀ ਦਿਖਾ ਕੇ ਲੈ ਕੇ ਆਏ ਸੀ
ਬਸ ਹਰਿਮੰਦਰ ਸਾਹਿਬ ਦਰਸ਼ਨ ਕਰਵਾਤੇ ਤੇ ਇੱਕ ਵਾਹਗਾਾ ਵਾਰਡਰ ਇੱਕ ਕੋਈ ਰਾਚ ਗਊਸ਼ਾਲਾ ਦਾ ਸਹੀ ਹੁੰਦਾ ਮੈਨੇ ਇਨਾਮ ਨੀ ਯਾਦ ਉਹ ਗਊਸ਼ਾਲਾ ਦਾ ਖਾ ਨੇ
ਅੱ ਛੱਬੀ ਵਧੀਆ ਚਲੋ
ਹਾਂ ਇੱਕ ਮਤਲਬ ਜਾਂਦੇ ਲੈ ਕੇ ਜਾਂਦੇ ਨੇ ਉਦੋਂ ਰਾਤ ਚ ਪੈਲੇਸ ਚ ਰੋਟੀ ਖਵਾਉਂਦੇ ਨੇ ਬਹੁਤ ਵਧੀਆ
ਹ
ਅੱਛਾ ਖੜਤਾ ਮਤਲਬ ਵਧੀਆ ਹਾਂ ਫੀਸ ਤਾਂ ਵਧੀਆ ਜਿਹੜੇ ਮਤਲਬ ਬਜ਼ੁਰਗ ਨੇ ਨੂੰ ਸਾਇਆ ਨ ਜਾਂਦਾ
ਹਾਂਵੇ ਉਹਨ ਤੋਂ ਜਾਇਆ ਨ ਆਉਂਦਾ ਹਨਾ
ਤੋਂ, ਵੀ ਚਲੋ ਇਕਦਮ ਕਰਕੇ ਵੀ ਬਗ ਜਾਂਦਾ।
ਹਮ, ਹਮ, ਵਧੀਆ, ਵਧੀਆ, ਚਲੋ
ਅੱਛਾ,
ਹੋਰ, ਤੁਸੀਂ ਕੀ ਕਰਦੇ ਹੁੰਦੇ ਹੋ। ਫਿਰ ਸਾਰਾ ਦਿਨ,
ਅਸੀਂ ਹੁਣ ਮੈਂ ਕਰਿਆ ਐਪ ਡਾਊਨਲੋਡ ਕੀਤੀ ਸੀਗੀ ਸੁਣਿਆ ਸੀ ਵੀ ਵਧੀਆ। ਅੱਛਾ ਅੱਛਾ ਹਾਂਜੀ। ਏਹ ਵਧੀਆ ਵੇਲੇ ਬੈਠਿਆ ਨੂੰ ਹਨਾ ਕੋਈ ਕੰਮ ਮਿਲਦਾ।
ਹੂੰ ਹੂੰ।
ਤੁਸੀਂ ਵੀ ਏਹੀ ਕੰਮ ਕਰਦੇ। ਤੁਸੀਂ ਕੀ ਸਟੱਡੀ ਕੀਤੀ ਹੋਈ ਹੈ। ਬੀ ਕਮ ਬੈਚਲਰ ਆਫ ਕਮਰਸ। ਤੁਸੀ ਕੀ ਕਰਦੇ ਹੋ। ਅੱਛਾ ਚਲੋ ਵਧੀਆ ਕੋਈ ਜੋਬ ਵਗੈਰਾ ਨਹੀਂ ਮਿਲੀ। ਨਹੀਂ ਮੇਰੀ ਤਿਆਰੀ ਚੱਲ ਰਹੀ ਆ ਅੱਛਾ ਪੇਪਰ ਦਿੰਦੇ ਓ।
ਹਾਂਜੀ ਹਾਂਜੀ।
ਚਲੋ ਵਧੀਆ।
ਹਾਂਜੀ। ਹੋਰ ਦੱਸੋ।
ਤੇ ਹੁਣ ਦਿੱਤੇ ਪੇਪਰ ਰੀਸੈਂਟ।
ਹਾਂ ਹੁਣੀ ਦਿੱਤਾ ਸੀ ਮੈਂ ਐਕਸਾਈਜ਼ ਦਾ ਪੇਪਰ।
ਅੱਛਾ ਵਧੀਆ ਹੋਇਆ।
ਹਾ ਰਿਜਲਟ ਵੀ ਆ ਗਿਆ ਉਹਦਾ ਤਾਂ
ਅੱਛਾ ਚਲ।
ਹਾਂਜੀ ਹਾਂ ਮਤਲਬ ਕੰਪੀਟੀਸ਼ਨ ਬਹੁਤ ਜ਼ਿਆਦਾ ਨਾ।
ਹਾਂ ਇਹ ਤਾਂ ਹੈ ਥੋੜਾ ਜਿਹਾ ਹੁਣ ਜ਼ਿਆਦਾ ਨਾ ਕਿਉਂਕਿ ਵਧੀਆ ਹੁਣ ਆ ਮਾਹੋਲ ਐਵੇ ਦਾ। ਟੈਥ ਪਲੱਸ ਟੂ ਚੋ ਵਧੀਆ ਆ ਜਾਂਦੇ ਨੇ ਜਾਦਿਆ ਨੂੰ ਆਪ ਸ ਗਵਰਮਟ ਜੋਬ ਮਿਲਦੀ।
ਇੱਕ ਗ੍ਰੈਜੂਏਸ਼ਨ ਤਾਂ ਕਰਦੇ ਆ ਹਨਾ ਫਿਰ ਇੱਕ ਕੁਛ ਬਾਹਰ ਦਾ ਟਰੈਂਡ ਬਹੁਤ ਘੱਟ ਗਿਆ ਹੁਣ।
ਹਾਂ ਪਿਛਤੀ ਹੋ ਗਿਆ ਸੀਗਾ ਵੀ ਕਈ ਸਾਲਾਂ ਲਗਾਤਾਰ ਚੱਲਿਆ।
ਹਾਂ ਵਿੱਚ ਦੀ
ਦੋ ਹਜ਼ਾਰ ਸੋਲਾਂ ਤੋਂ ਲੈ ਕੇ ਵੀ ਬਹੁਤ ਜ਼ਿਆਦਾ ਸੀਗਾ ਦ ਦੋ ਹਜ਼ਾਰ ਇੱਕੀ ਬਾਈ ਤੱਕ ਪੰਜ ਛੇ ਸਾਲ ਬਹੁਤ ਚੱਲਿਆ।
ਹੂੰ ਹੁਣ ਹੁਣ ਨੀ ਕੋਈ ਜਾਂਦਾ ਹੈਗਾ ਹੁਣ ਹਰੇਕ ਨੂੰ ਐ ਵੀ
ਹਾਂ ਪਹਿਲਾਂ ਫਾਈਲਸ ਲੱਗੀਆਂ ਹੋਈਆਂ ਨੇ ਕਿਸੇ ਦਾ ਵੀਜਾ ਆ ਰਿਹਾ ਕਿਸੇ ਦਾ ਨਹੀਂ ਉਹ ਤਾਂ ਜਾ ਰਹੇ ਨੇਗੇ। ਨਹੀਂ ਕੋਈ ਹੋਰ ਨਹੀਂ ਜ਼ਿਆਦਾ ਜਾ ਰਿਹਾ।
ਹੂੰ ਹੂੰ। ਹੁਣ ਹਰੇਕ ਨੂੰ ਐ ਹੀ ਆ ਨਾ ਵੀ ਅਸੀਂ ਇੱਥੇ ਰਹੀਏ ਨਾਲੇ ਤਾਂ ਆਪਦੇ ਪਰਿਵਾਰ ਚ ਰਹੀਏ।
ਹਾਂਜੀ ਹੁਣ ਸਾਰਿਆਂ ਦੇ ਹੋਣੀਗੀ। ਪਰਿਵਾਰ ਨੇਗੇ ਚਲੋ ਇਕੱਲੇ ਕੱਲੇ ਬੱਚੇ ਨੇ ਸਾਰਿਆਂ ਦੇ ਵੀ ਹੁੰਦੇ ਦੇ ਮੰਮੀ ਡੈਡੀ ਦੀ ਸੇਵਾ ਕਰਨੀ।
ਹਾਂਜੀ ਹਾਂ ਇਹ ਤਾਂ ਤੁਹਾਡੀ ਗੱਲ ਠੀਕ ਹੈ।
ਹੂੰ।
ਨਾਲੇ ਐਂ ਨਾ ਵੀ ਆਪਦੇ ਪਰਿਵਾਰ ਚ ਰਹਿ ਕੇ ਵੀ ਜੇ ਤੂੰ
ਹਾਂ ਜੇ ਕਿਸੇ ਨੇ ਕੰਮ ਕਰਨਾ ਹੈਗਾ ਉਹਨੂੰ ਕਿਤੇ ਵੀ ਮਿਲ ਜਾਂਦਾ ਐ।
ਹਾਂਜੀ ਹਾਂ ਇਹ ਤਾਂ ਹੈ।
ਹਾਂ ਬਾਕੀ ਚਲੋ ਕਿਸਮਤ ਹੁੰਦੀ ਹੈ ਪਰ ਵੀ ਐ ਜੇਹੇ ਕਿਸੇ ਨੇ ਮਿਹਨਤ ਹੀ ਕਰਨੀ ਉੱਧਰ ਵੀ ਮਿਹਨਤ ਕਰਨੀ ਇੱਧਰ ਵੀ।
ਨਾਲੇ ਜੇ ਇੱਧਰ ਰਹਿ ਕੇ ਬੰਦਾ ਮਿਹਨਤ ਕਰ ਲੂਗਾ ਉਹਦੇ ਪਰਿਵਾਰ ਕੋਲ
ਹਨਾਂ ਦੇ ਮਤਲਬ ਵੀ ਆਪਾਂ ਰਾਤ ਨੂੰ ਆਪਦੇ ਘਰੇ ਆ ਜਾਂਦੇ ਹਾਂ ਸਵੇਰੇ ਜਾਂਦੇ ਹਾਂ।
ਹਾਂ ਨਾਲੇ ਹੁਣ ਕਈ ਵਾਰੀ ਹਨਾ ਬਿਮਾਰ ਹੋ ਜੇ ਕੋਈ ਉੱਥੋਂ ਆਉਣਾ ਬਹੁਤ ਔਖਾ ਹੋ ਜਾਂਦਾ।
ਹਾਂ ਇਹ ਤਾਂ ਹੈ ਬੰਦਾ ਰਾਚ ਹੁੰਦਾ ਹੈਗਾ ਹੋਣ ਵਾਲਾ ਇੱਧਰੋਂ ਬੰਦੇ ਕੁਛ ਮਰਜ਼ੀ ਹੋ ਜਾ ਇੰਡੀਆ ਚ ਉਹ ਹ ਜਹਾ ਨੇ ਪਤਾ ਫਲਾਈਟ ਵੀ ਨਾ ਫੜੀ ਹੋਵੇ।
ਕਈ ਵਾਰੀ ਫਲਾਈਟ ਵੀ ਨਹੀਂ ਚੱਲਦੀਆਂ ਹੁੰਦੀਆਂ ਜਿਵੇਂ ਬਾਰਿਸ਼ ਦੇ ਟੈਮ ਤੇ ਹਨਾ। ਬੰਦ ਹੁੰਦੀਆਂ ਨੇ ਫੇਰ ਉਹ ਬੰਦਾ ਕਈ ਵਾਰੀ ਆ ਵੀ ਨਹੀਂ ਸਕਦਾ ਹੁੰਦਾ। ਕੋਈ ਜ਼ਿਆਦਾ ਐਮਰਜੈਂਸੀ ਹੋਵੇ ਹੂ ਬਹੁਤਾ ਔਖਾ
ਹਾਂ ਇਹ ਤਾਂ ਹੈ
ਹੁਣ ਤਾਂ ਹੀ ਲੋਕ ਸਿਆਣੇ ਹੋ ਗਏ ਬਹੁਤ ਘੱਟ ਜਾਂਦੇ ਆ
ਹਾਂ ਹੁਣ ਆ ਔਨਲਾਈਨ ਬਿਜਨਸ ਤਾਂ ਚੱਲ ਰਿਹਾ ਕੁਛ ਵਿੱਚ ਜ਼ਿਆਦਾਤਰ ਕਰਦੇ ਨਹੀਂ ਕੰਪਿਊਟਰ ਰਾਈਜ ਸਿਸਟਮ ਹੋਵੇ ਸਾਰੀ
ਹਾਂਜੀ ਹਾਂ ਇਹ ਤਾਂ ਤੁਹਾਡੀ ਗੱਲ ਹੈਗੀ ਆ ਨਾਲੇ ਹਰੇਕ ਮੈਨੂੰ ਐ ਨਾ ਵੀ ਅਸੀਂ ਘਰੇ ਬਹਿ ਕੇ ਹੀ ਕੰਮ ਕਰ ਲਵਾਂਗੇ ਕਿਤੇ ਜਾਣ ਦੀ ਲੋੜ ਨਹੀਂ
ਤੇ ਮਰਜ਼ੀ ਜਾਓ ਆਓ ਆਪਦਾ ਕੰਮ ਕਿਸ ਮਰਜ਼ੀ ਟਾਈਮ ਕਰੋ ਆਪਦੀ ਫਰੀਡਮ ਹੁੰਦੀ ਹੈ।
ਹਾਂ ਹਾਂ ਨਾਲੇ ਬਸ ਘਰੇ ਵਿਹਲੀ ਹਾਂ ਘਰੇ ਬਹਿ ਕੇ ਕੰਮ ਕਰਲੋ ਵਧੀਆ
ਹਾਂ ਨਾਲੇ ਅਰਨਿੰਗ ਵਧੀਆ
ਹਾਂ ਨਾਲੇ ਕਿਤੇ ਜਾਣ ਦੀ ਲੋੜ ਨਹੀਂ ਗਈ
ਨਹੀਂ ਰੋਜ਼ ਅਪ ਡਾਊਨ ਚ ਬੰਦਾ ਥੱਕ ਜਾਂਦਾ
ਨਹੀਂ ਬੰਦਾ ਅੱਧਾ ਬਿਮਾਰ ਹੋ ਜਾਂਦਾ ਰੋਜ਼ ਜਾਂਦਾ ਆਉਂਦਾ
ਥਕਾਵਟ ਹੋ ਜਾਂਦੀ ਹੈ।
ਹੂ ਨਾਲੇ ਫਿਰ ਉਡੇ ਸਹੀ ਤਰੀਕੇ ਨਾਲ ਕੰਮ ਨੀ ਹੁੰਦਾ ਹੈਗਾ ਫਿਰ ਬੰਦੇ ਤੋਂ
ਹਾਂ ਫਿਰ ਆ ਕੇ ਘਰ ਕਰਨ ਘਰੇ ਵੀ ਕਰਨਾ ਪੈਂਦਾ ਬਹੁਤ ਲੋਕਾਂ ਦੀ ਮਜਬੂਰੀ ਹੈ ਵੀ ਜਿਨਾਂ ਨੂੰ ਘਰੇ ਕਰਕੇ ਵੀ ਜਾਣਾ ਪੈਂਦਾ ਕਰਕੇ ਆਉਣਾ ਵੀ ਆ ਵੀ ਕਰਨਾ ਪੈਂਦਾ ਫਿਰ ਫਿਰ ਉੱਥੇ ਜਾਣਾ ਵੀ ਪੈਂਦਾ ਬਹੁਤਾ ਔਖੇ ਨਹੀਂ ਗਏ
ਜਿੰਨਾਂ ਦੇ ਹੁਣ ਬੱਚੇ ਨਿਆਣੇ ਨੇ ਉਹਨਾਂ ਨੂੰ ਕਿੰਨਾ ਜ਼ਿਆਦਾ ਔਖਾ
ਉਹੀ ਨਾ ਤਾਂ ਕੰਮ ਕਰੇ ਵੀ ਨਾ ਸੋਈ
ਹੁਨਾ ਹਾਂ ਇਹ ਤਾਂ ਗੱਲ ਹੈਗੀ ਆ ਤੁਹਾਡੀ ਇੱਕ ਫਿਰ ਉਹ ਆ ਨਾ ਮਹਿੰਗਾਈ ਬਹੁਤ ਜਿਆਦਾ ਹੋ ਰਹੀ ਆ ਕੰਮ ਕਰੇ ਬਿਨਾਂ ਸਰਦਾ ਵੀ ਨੀ ਕਿਸੇ ਨੂੰ
ਪਿੱਛੇ ਕੁਝ ਰਵੇ ਆਪਣੇ ਦੇਖਦੇ ਦੇਖਦੇ ਦੋ ਕੁ ਸਾਲਾਂ ਦੇ ਇੰਨੀ ਜ਼ਿਆਦਾ ਹੋ ਗਈ ਹਰ ਇੱਕ ਚੀਜ਼ ਹਰ ਇੱਕ ਚੀਜ਼
ਹਰੇਕ ਚੀਜ਼ ਦੀ ਰੇਟ ਬਹੁਤ ਵਧੀਆ ਪਿਆ
ਹੁਣ ਜਿਵੇਂ ਪੈਟਰੋਲ ਲੇ ਲੋ ਪਿੱਛੇ ਜਿ ਨਾਲ ਕਿੰਨਾ ਵੱਧ ਗਿਆ ਗੈਸ ਸਿਲੰਡਰ।
ਹਾਂਜੀ ਹਾਂ ਬਹੁਤ ਜ਼ਿਆਦਾ ਰੇਟ ਵੱਧ
ਹਾਂ ਪਹਿਲਾਂ ਚਾਰ ਸੌ ਦੋ ਹੁੰਦਾ ਸੀ ਬਸ ਹੁਣ ਹਜ਼ਾਰ ਤੇ। ਜਾ ਰਿਹਾ ਹੈਗਾ ਨੋ ਸੋ ਤੋਂ ਕੁਝ ਪੈਸਿਆਂ ਦਾ ਘਰ ਦੇ ਨਹੀਂ।
ਹਾਂ ਨੋ ਸੋ ਸਾਢੇ ਨੋ ਸੋ ਦਾ ਭਰਦੇ ਆ।
ਉਹ ਵੀ ਨਾਲੇ ਕਿੰਨੀ ਦਿੱਕਤ ਵੀ। ਕਿੰਨੀ ਆਉਂਦੀ ਹੈਗੀ ਪਹਿਲਾਂ ਔਨਲਾਈਨ ਬੁਕਿੰਗ ਕਰਵਾਓ। ਕੋਲ ਕਰਕੇ ਫਿਰ ਬਾਅਦ ਚ ਪਰਚੀ ਪੁਰਚੀ ਆਉਂਦੀ ਹੈ ਫਿਰ ਕਿਤੇ ਜਾ ਕੇ ਮਿਲਦਾ।
ਤੇ ਫਿਰ ਉਹ ਵੀ ਕਰਤਾ ਨਾ ਹੁਣ ਇਹਨਾਂ ਨੇ ਵੀ ਤੁਸੀਂ ਪੱਚੀ ਦਿਨਾਂ ਬਾਅਦ ਹੀ ਬੁੱਕ।
ਹਾਂ ਪੱਚੀ ਦਿਨਾਂ ਬਾਅਦ ਉਹ ਵੀ ਓ ਕਰਦੇ ਨੇ ਪਹਿਲਾਂ ਘੱਟ ਟਾਈਮ ਤੇ ਹੁਣ ਪੱਚੀ ਦਿਨ ਪਾ ਦਿੱਤਾ।
ਹਾਂ ਜਦੋਂ ਸ਼ੋਰਟੇਜ ਪੈ ਗਈ ਸੀ ਉਦੋਂ ਤਾਂ ਬਹੁਤ ਔਖਾ ਹੋਇਆ ਸੀ। ਹੁਣ ਜਿਹਨਾਂ ਦੇ ਤਾਂ ਐਕਸਟਰਾ ਘਰੇ ਹੈਗੇ ਸੀ ਉਹਨਾਂ ਨੂੰ ਤਾਂ ਸਰ ਗਿਆ ਜਿਨਾਂ ਦੇ ਵਿਚਾਰਿਆਂ ਦੇ ਇੱਕ-ਇੱਕ ਸੀ ਉਹਨਾਂ ਨੂੰ ਬਾੜਾ ਔਖਾ ਹੋ ਗਿਆ।
ਇਹ ਤਾਂ ਹੈ ਹੀ ਹੁਣ ਜਿਵੇਂ ਚੁੱਲ੍ਹੇ ਚਲੋ ਕਿਸੇ ਦੇ ਡੰਗਰ ਪਸ਼ੂ ਹੈਗੇ ਨੇ ਕਿਸੇ ਦੇ ਨਹੀਂ ਚਲੋ ਪਾਥਲੇ ਵਟ ਲਏ ਬੰਦਾ। ਚਲੋ ਕੰਮ ਸਰ ਜਾਣਾ ਨਾ ਪਰ ਮੈ ਅੱਜ ਕੱਲ ਥੋੜਾ ਫਰਕ ਪੈ ਗਿਆ।
ਬਾਕੀ ਜਿਹੜੇ ਪਿੰਡਾਂ ਚ ਰਹਿੰਦੇ ਨੇ ਹਨਾ ਉਹ ਤਾਂ ਕਰ ਲੈਂਦੇ ਨੇ। ਚੁੱਲੇ ਚ ਅੱਗ ਮਚਾ ਲੈਂਦੇ ਨੇ ਵਧੀਆ ਉਦਾਂ। ਨਾਲੇ ਚੁੱਲੇ ਦੀ ਰੋਟੀ ਤਾਂ ਵਧੀਆ ਹੁੰਦੀ ਆ।
ਬਹੁਤ ਹੀ ਆ ਵਧੀ ਹੁੰ ਤੇਸਟ ਦਾ ਵੀ ਬਹੁਤ ਫਰਕ ਹੁੰਦਾ ਗੈਸ ਉਹਦੇ ਨਾਲ ਤੇ ਨਾਲ
ਹਾਂ ਹਾਂਜੀ ਹਾਂਜੀ
ਹੁਣ ਜਿਵੇਂ ਵੋਟਰ ਵਾਲਿਆਂ ਨੂੰ ਤਾਂ ਤਿੰਨ ਤਿੰਨ ਹਜ਼ਾਰ ਮੰਗ ਰਹੇ ਨੇ ਵੀ ਸਿਲੰਡਰ ਮਿਲਦਾ ਕਰਕੇ ਦੇਖੋ
ਹਾਂਜੀ ਆ ਮਹਿੰਗਾਈ ਬਹੁਤ ਹੋ ਰਹੀ ਹੈ ਜੀ ਚਲੋ ਠੀਕ ਹੈ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ।
ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।